ਹੈਲੋ।
ਹੈਲੋ।
ਹਾਂਜੀ।
ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ-ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ?
ਵਧੀਆ ਠੀਕ ਠਾਕ। ਤੁਸੀਂ ਦੱਸੋ?
ਵਧੀਆ। ਹੋਰ ਫੈਮਲੀ ਕਿੱਦਾਂ?
ਫੈਮਿਲੀ ਵਧੀਆ ਬੱਚੇ ਸਕੂਲ ਗਏ ਹੋਏ ਆ।
ਹੈਲੋ। ਹੈਲੋ।
ਹਾਂਜੀ।
ਆਵਾਜ਼ ਨਹੀਂ ਆ ਰਹੀ ਸੀ?
ਆਵਾਜ਼ ਨਹੀਂ ਆ ਰਹੀ ਸੀ।
ਅੱਛਾ ਹੋਰ ਦੱਸੋ, ਕਿਵੇਂ ਆ ਫੈਮਲੀ ਕਿੱਦਾਂ?
ਫੈਮਿਲੀ ਵਧੀਆ, ਠੀਕ ਠਾਕ, ਤੁਸੀਂ ਦੱਸੋ?
ਵਧੀਆ ਜੀ, ਹੋਰ ਕੀ ਕਰਦੇ ਸੀ?
ਕੁਛ ਨਹੀਂ, ਫਰੀ ਸੀ, ਬੱਚਿਆਂ ਨੂੰ ਸਕੂਲ ਤੋਰਿਆ ਸਵੇਰੇ, ਉੱਠ ਕੇ ਖਾਣਾ ਬਣਾ ਕੇ
ਅੱਛਾ, ਕੀ ਬਣਾਇਆ ਏ ਸੀ ਅੱਜ?
ਅੱਜ ਅਸੀਂ ਬਣਾਏ ਸੀ ਬ੍ਰੈਡ ਰੋਲ।
ਅੱਛਾ।
ਹਾਂਜੀ।
ਠੀਕ ਏ। - ਹੁਣ ਤਾਂ ਛੁੱਟੀਆਂ ਹੋ ਕੇ ਹਟੀਆਂ ਬੱਚਿਆਂ ਨੂੰ, ਹੁਣ ਸਕੂਲ ਲੱਗ ਗਏ ਹਨਾ, ਉਹਨਾਂ ਦੇ ਜੁਲਾਈ
ਹਾਂਜੀ ਜੁਲਾਈ ਤੋਂ ਸਕੂਲ ਲੱਗੇ ਐ। ਛੁੱਟੀਆਂ ਵਿੱਚ ਵੀ ਬੱਚਿਆਂ ਨੂੰ ਡਿਸ਼ਇਜ ਬਣਾ ਕੇ ਦੇ ਦੀ ਹੈਸੀਂ।
ਅੱਛਾ, ਕਿਹੜੀਆਂ- ਕਿਹੜੀਆਂ ਡਿਸ਼ਾਂ ਬਣਾਈਆਂ ਫੇਰ।
ਅਸੀਂ ਜਿੱਦਾਂ ਕਿ ਬਰੈਡ ਰੋਲ ਹੋਗੇ ਜਿਵੇਂ ਕਿ ਪਕੌੜੇ ਹੋ ਗਏ।
ਅੱਛਾ।
ਹਾਂਜੀ।
ਠੀਕ ਐ। ਜਵਾ ਵੈਸੇ ਵੀ ਜਵਾਕ ਇਹੀ ਜਾਦਾ ਖਾਂਦੇ ਆ।
ਹਾਂਜੀ, ਅਸੀਂ ਘਰੇ। ਬੱਚਿਆਂ ਨੂੰ ਮੱਠੀਆਂ ਵਗੈਰਾ ਬਣਾਤੀਆ। ਵੇਸ਼ਨ ਦੀ ਕੋਈ ਨਾ ਕੋਈ ਡਿਸ਼ ਬਣਾ ਤੀ। ਜੀਦਾਂ ਕੋਈ ਨਾ ਕੋਈ ਡਿਸ ਚੱਲ ਰਹੀ ਐ ਬੋਤ ਤਰਾ ਦਾ ਖਾਣਾ ਬਣਾ ਲਈਦਾ।
ਹਾਂਜੀ ਠੀਕ ਐ ਹੋਰ ਬ੍ਰੈਡ ਰੋਲ ਦੀ ਰੈਸਪੀ ਦੱਸੋਗੇ ਕਿਵੇਂ ਬਣਾਈ ਸੀ।
ਹਾਂਜੀ ਜ਼ਰੂਰ।
ਠੀਕ ਐ।
ਦੱਸੋਗੀ।
ਹਾਂਜੀ।
ਬਰੈੱਡ ਰੋਲ ਨੂੰ ਉਨਾ ਦੀਆ ਕੰਨੀਆ ਕੱਟ ਦੇਣੀਆ।
ਹਾਂਜੀ।
ਉਨਾਂ ਨੂੰ ਜਿਹਦੇ ਕੰਨਿਆਂ ਕੱਟੀਆਂ ਉਨਾਂ ਦਾ ਚੋਕਰ ਅੱਡ ਗ੍ਰੈਂਡ ਕਰ ਲੈਣਾ ਵਾ ਬ੍ਰੈੱਡ ਦੇ ਵਿੱਚ ਆ ਲੂ ਦਾ ਪੇਸਟ ਜਾਂ ਕੋਈ ਹੋਰ ਸਬਜ਼ੀ ਵਗੈਰਾ ਸੁੱਕੀ ਬਣਾ ਕੇ ਉਸਨੂੰ ਰੋਲ ਕਰ ਦੇਨਾ ਵਾ ਫਿਰ ਕੰਨੀਆਂ ਤੋਂ ਗਿੱਲਾ ਹੱਥ ਲਾ ਕੇ ਕਾ ਦੇਣਾ ਤਾਂ ਕਿ ਖੁੱਲੇ ਨਾ ਬਰੈੱਡ।
ਠੀਕ ਐ।
ਉਸਨੂੰ ਫਿਰ ਬੇਸਣ ਦਾ ਘੋਲ ਬਣਾ ਕੇ ਉਦੇ ਵਿੱਚ ਲੇਪ ਕਰਕੇ ਫਿਰ ਗਰਮ ਤੇਲ ਵਿੱਚ ਪਾ ਦੇਣਾ। ਜਦੋਂ ਬਰਾਊਨ ਜਿਆ ਹੋ ਜਾਵੇ ਉਠਾ ਲੈਣਾ ਉਹ ਬਰੈੱਡ ਰੋਲ ਬਣ ਜਾਂਦਾ।
ਠੀਕ ਐ।
ਹਾਂਜੀ।
ਹਾਂ ਰੈਸਪੀ ਤਾ ਸ ਈਜ਼ੀ ਆ ਅਸੀਂ ਵੀ ਟਰਾਈ ਕਰਾਂਗੇ ਕਰੇ ਬਣਾ ਕੇ ਦੇਖਾਂਗੇ।
ਹਾਂਜੀ ਜਰੂਰ।
ਹਾਂਜੀ ਅਸੀਂ ਵੀ ਬ੍ਰੈਡ ਦੀ ਗੁਲਾਬ ਜਾਮਨਾ ਬਣਾਈਆਂ ਸੀ ਹੁਣ ਛੁੱਟੀਆ ਸੀ। ਪੈਲਾਂ ਬ੍ਰੈਡ ਲੈ ਕੇ ਗੁਲਾਬ ਜਾਮਨਾ ਉਦੀ ਚਾਸ਼ਨੀ ਤਿਆਰ ਕੀਤੀ ਉਹਦੇ ਰੋਲ ਬਣਾ ਲਏ। ਉਹਨਾ ਨੂੰ ਫਰਾਈ ਕਰ ਲਿਆ ਫੇਰ ਔਦੀ ਜੇੜੀ ਉਹ ਚਾਸ਼ਨੀ ਬਣਾਈ ਸੀ ਉਹਦੇ ਵਿੱਚ ਪਾ ਕੇ ਡਿੱ ਪ ਕਰਕੇ ਰੱਖ ਤ ਤੇ ਕਾਫੀ ਟਾਈਮ ਤ ਬਾਦ ਜਦੋਂ ਉਹਨੂੰ ਦਸ ਪੰਦਰਾਂ ਮਿੰਟ ਤੱਕ ਰਹਿਣ ਦਿੱਤਾ। ਤੇ ਉਹ ਬੜੇ ਵਧੀਆ ਬਣਿਆ ਸੀਗੀਆ।
ਠੀਕ ਐ ਜੀ।
ਹਾਂਜੀ ਹੋਰ ਦੱਸੋ ਹੋਰ ਕੀ ਬਣਾ ਲੈਂਨੇ ਓ?
ਹੋਰ ਅਸੀ ਬਣਾ ਲੈਂਨੇ ਆ ਗੁਲਾਬ ਜਾਮੁਨੂ ਵੀ ਬਣਾ ਲਈ ਦੇ ਆ। ਤੇ ਬੇਸਣ ਦੀ ਬਰਫ਼ੀ ਵੀ ਬਣਾ ਲਈ ਦੀ ਆ।
ਅੱਛਾ ਜੀ ਕਰੇ ਬਣਾਉਣੇ ਹੋ ਤੁਸੀਂ ਸਾਰਾ।
ਹਾਂਜੀ।
ਠੀਕ ਐ।
ਬੇਸਣ ਦੇ ਲੱਡੂ ਵੀ ਬਣਾ ਲਈ ਦੇ ਆ।
ਠੀਕ ਐ।
ਹਾਂ ਵੇਸਨ ਦੀ ਬਰਫ਼ੀ ਵੀ ਕੋਈ ਖਾਸ ਔਖੀ ਨੀ ਬੋਤ ਈਜ਼ੀ ਆ।
ਅੱਛਾ ਮੈਂ ਤਾਂ ਵੈਸੇ ਬਣਾਈ ਨੀ ਕਦੇ ਹ
ਠੀਕ ਐ ਜੀ।
ਹਾਂਜੀ।
ਤੁਸੀ ਬਣਾਉਣਾ ਚਾਹੁੰਦੇ ਤਾਂ, ਥੋਨੂੰ ਦੱਸੀਏ ਕਿੱਦਾਂ-ਕਿੱਦਾਂ ਬਣਦੀ
ਹਾਂਜੀ, ਦੱਸੋ ਜ਼ਰੂਰ।
ਆਪਾਂ ਵੇਸ, ਇੱਕ ਕਟੋਰੀ ਬੇਸਣ ਦੀ ਲੈ ਲੈਣੀ।
ਹਾਂਜੀ।
ਇੱਕ, ਇੱਕ ਕਟੋਰੀ ਵਿੱਚ ਦੇਸੀ ਘੀ ਉਹ ਜੋ ਵੀ ਮਰਜ਼ੀ ਆਪਾਂ ਪਾ ਸਕਦੇ ਆ, ਉਹਦੀ ਮਰਜ਼ ਇੱਛਾ ਅਨੁਸਾਰ ਦੇਸੀ ਪਾ ਸਕਦੀ ਆਂ। ਦੂਜਾ ਡਾਲਡਾ ਵਗੈਰਾ ਪਾ ਸਕਦੇ ਆਂ, ਉਸਨੂੰ ਥੋੜ੍ਹਾ ਜਿਹਾ ਭੁੰਨ ਲੈਣਾ ਜਿੱਨਾ ਚਿਰ ਵੇਸਣ, ਘਿਓ ਨਾ ਛੱਡੇ ਉਹਨਾਂ ਚਰ ਭੁੰਨੀ ਜਾਣਾ, ਸਲੋਅ ਤੇ। ਸਲੋ ਗੈਸ ਤੇ।
ਅੱਛਾ।
ਜਿੰਨੇ ਚਿਰ ਭੁੰਨੀ ਜਾਣਾ, ਭੁੰਨੀ ਜਾਣਾ ਜਦੋਂ ਉਹ ਘਿਓ ਛੱਡ ਜਾਵੇ ਉਸਨੂੰ ਉਤਾਰ ਦੇਣਾ, ਇੱਕ ਸਾਈਡ ਜਿਵੇਂ ਕਿ, ਅੱਧੀ ਕਟੋਰੀ ਖੰਡ ਦੀ ਪਾਕੇ ਵਿੱਚ, ਅੱਧੀ ਪਾਣੀ ਦੀ ਪਾਕੇ ਉਸ ਦੀ ਚਾਸ਼ਨੀ ਜੀ ਬਣਾ ਲੈਣੀ, ਫਿਰ ਉਹਦੇ ਵਿੱਚ ਮਿਕਸ ਕਰ ਦੇਣੀ ਆ। ਜਦੋ ਢਿੱਲਾ ਜਿਹਾ ਹੋਗਿਆ, ਡੱਬਾ ਲੈ ਲੈਣਾ ਉਹਦੇ ਵਿੱਚ ਘਿਓ ਲਾਕੇ ਪੇਪਰ ਵਿਛਾਕੇ ਉੱਪਰ, ਬੇਸਣ ਦਾ ਏ ਜੇੜੀ ਰੈਸਪੀਜ ਬਣਾਈ ਹੁੰਦੀ ਐ, ਉਹ ਪਾ ਦੇਣੀ ਤੇ ਲੇਪ ਕਰ ਦੇ ਉੱਤੇ। ਡਰਾਈ-ਫਰੂਟ ਬਿਛਾ ਦੇਨੇ, ਜਦੋਂ ਠੰਡਾ ਹੋਣੇ ਬਾਦ ਓਨੂੰ ਨਿਕਾਲ ਦੇਣਾ, ਫਿਰ ਓਦੇ ਪੀਸ ਕੱਟ ਲੈਣੇ।
ਅੱਛਿਆ ਫਿਰ, ਓਦੇ ਉਹ ਵੀ ਬਣਾ ਸਕਦੇ ਲੱਡੂ ਵਾਂਗੂ ਵੀ ਬਣਾ ਸਕਦੇ ਆ, ਤੇ ਪੀ ਬਰਫ਼ੀ ਦੇ ਪੀਸਿਜ ਵੀ
ਹਾਂਜੀ, ਬਰਫ ਪੀਸ ਵੀ ਬਣਾ ਸਕਦੇ, ਉਸਨੂੰ ਵੱਟ ਕੇ ਗੋਲ-ਗੋਲ ਲੱਡੂ, ਪਿੰਨੀ ਵਗੈਰਾ ਕੁਛ ਵੀ ਤਰ੍ਹਾਂ ਦਾ ਬਣਾ ਸਕਦੇ ਆ, ਹਾਂਜੀ।
ਠੀਕ ਐ, ਇਹ ਤਾਂ ਸੌਖਾ ਈ ਆ ਚਲੋ। ਟ੍ਰਾਈ ਕਰਾਂਗੀ ਏਹ ਵੀ ਮੈਂ, ਹੁਣ ਮੈਨੂੰ ਵੀ ਛੁੱਟੀਆਂ ਸੀਗੀਆਂ ਕੋਲੇਜ ਤੋਂ ਤਾਂ ਫਿਰ ਘਰੇ ਬਣਾਕੇ ਦੇਖਾਂਗੇ, ਏਦਾ ਦੀਆਂ ਡਿਸ਼ਿਜ ਵਧੀਆ। ਘਰੇ ਵੀ ਫ੍ਰੀ ਹੁੰਨੇ ਆ ਤੇ, ਚਲੋ ਵਧੀਆ, ਨਾ ਕੁਛ ਨਵਾਂ ਸਿੱਖਾਂਗੇ।
ਜਰੂਰ, ਸਿੱਖਣਾ। ਹੋਰ, ਦੱਸੋ ਤੁਸੀਂ?
ਕਿਹੜਾ ਫੇਵਰੇਟ ਫੂਡ ਆ, ਥੋਡਾ?
ਫੂਡ ਖਾਣਾ?
ਹਾਂਜੀ।
ਖਾਨਾ ਸਾਨੂੰ ਹੇਗਾ ਵਾ, ਮਟਰ ਪਨੀਰ, ਜੀਨੂੰ ਕੀ ਆਪਾਂ ਕਹਿ ਦਿੰਨੇ ਸ਼ਾਹੀ-ਪਨੀਰ।
ਅੱਛਾ।
ਹਾਂਜੀ।
ਏਦੇ ਵਿਚ ਅਸੀ, ਇਹ ਤਾਂ ਫਿਰ ਘਰੇ ਈ ਘਰ ਦਾ ਈ ਵਧੀਆ ਲੱਗਦਾ ਏ, ਬਾਹਰ ਤਾਂ ਬੜਾ ਜਾਦਾ ਈ ਏ'ਚ ਓ ਮਸਾਲੇ ਵਗੈਰਾ ਪਾਏ ਹੁੰਦੇ ਆ।
ਹਾਂਜੀ, ਨੌਰਮਲ ਮਸਾਲਿਆਂ ਦੇ ਨਾਲ ਘਰੇ ਈਜੀ ਬਣਾ ਲਈਦਾ।
ਹੂੰ, ਠੀਕ ਐ।
ਇਹ ਵੀ ਬੋਤ ਸੌਖਾ ਯਾ, ਸ਼ਾਹੀ-ਪਨੀਰ ਬਣਾਉਣਾ।
ਅੱਛਾ ਬਣਾਇਆ ਤੁਸੀਂ ਬਣੋਨੇ ਈ ਰੇਨੇ
ਹਾਂਜੀ ਬਣਾ ਲਈ ਦਾ।
ਅੱਛਾ
ਓਦੇ ਵਿੱਚ ਪਤਾ ਕੀ ਗੱਲ ਆ ਪਿਆਜ਼ ਲੈ ਲੈਣੇ, ਟਮਾਟਰ ਲੈ ਲੈਣੇ ਆ ਹਰੀ ਮਿਰਚ ਚ, ਟਮਾਟਰ ਨੂੰ ਗ੍ਰੈਂਡ ਕਰ ਲੈਣਾ ਪਿਆਜ਼ ਨੂੰ ਛੋਟੇ- ਛੋਟੇ ਕੱਟ ਕੇ ਬਰੀਕ ਕਰਕੇ ਓਨੂੰ ਤੜਕਾ ਲਾ ਦੇਣਾ। ਇੱਕ ਸੈਡ ਤੇ ਥੋੜ੍ਹੀ ਜੀ ਘਰ ਦੀ ਦਹੀਂ ਲੈ ਕੇ ਓਦੇ ਵਿੱਚ ਹਲਕਾ ਜਿਆ ਲਾਲ ਮਿਰਚ ਜਿਮੇ ਕੇ ਦੇਗੀ ਮਿਰਚ ਜੀਨੂੰ ਕੇਨੇ ਆ। ਕਸਤੂਰੀ। ਥੋੜ੍ਹੀ ਜੀ ਉਹ ਪਾ ਕੇ, ਥੋੜ੍ਹਾ ਜਿਆ ਨਮਕ ਪਾ ਕੇ ਉਹਨੂੰ ਘੋਲ ਕੇ ਜਾਦਾ ਨੀ, ਸਿਰਫ ਦੋ- ਤਿੰਨ ਚਮਚੇ ਦਹੀਂ ਦੇ ਲੈਕੇ ਘੋਲ ਕੇ ਰੱਖ ਲੈਣਾ, ਜਦੋਂ ਪਿਆਜ਼, ਟਮਾਟਰ, ਹਰੀ ਮਿਰਚ ਚੰਗੀ ਤਰ੍ਹਾਂ ਭੁੱਜ ਜਵੇ, ਓਦੇ ਵਿੱਚ ਮਿਕਸ ਕਰ ਦੇਣੀ ਆ ਦਹੀਂ।
ਠੀਕ ਐ।
ਜੇ ਤੜਕਾ ਭੁੱਜ ਜਾਵੇ ਓਦੇ ਵਿੱਚ ਦਹੀਂ ਮਿਕਸ ਕਰਕੇ ਫਿਰ ਜਿੱਧਰ ਆਪਾਂ ਪਨੀਰ। ਜੇੜਾ ਪਨੀਰ ਹੁੰਦਾ, ਓਨੂੰ ਥੋੜ੍ਹਾ ਜਿਆ ਤਵੇ ਤੇ ਈ ਫਰਾਈ ਕਰ ਲੈਣਾ, ਘਿਓ ਪਾ ਕੇ ਜਦੋਂ ਫਰਾਈ ਕਹ, ਹਾਂਜੀ ਘਿਓ ਪਾ ਕੇ ਵਿੱਚ ਫਿਰ ਓਨੂੰ ਪਨੀਰ ਸਿੱਟ ਦੇਣਾ।
ਹਮ
ਉਪਰ ਦੀ ਥੋੜ੍ਹੀ ਜਿਹੀ ਮਲਾਈ ਪਾ ਦੇਣੀ ਆ। ਘਰ ਦੀ ਦੁੱਧ ਆਲੀ ਮਲਾਈ ਪਾ ਦੇਨੀ ਆ। ਉਹਦੇ ਨਾਲ ਬਹੁਤ ਵਧੀਆ ਟੇਸਟ ਆਂਦਾ ਜਿਹਨੂੰ ਆਪਾਂ ਨਾ ਦਿੰਨੇ ਆ ਉੱਪਰ ਹਰਾ ਧਨੀਆ ਪਾ ਕੇ ਗਾਰਨਿਸ਼ ਕਰ ਦਿੰਨੇ ਨੇ।
ਠੀਕ ਹੈ।
ਹਾਂਜੀ ਬਹੁਤ ਵਧੀਆ ਹਲਕੇ ਹਲਕੇ ਮਸਾਲਿਆਂ ਨਾਲ ਤਿਆਰ ਕੀਤੀ ਜਾਂਦੀ ਸਬਜ਼ੀ।
ਠੀਕ ਹੈ ਘਰਦੇ ਤਾਂ ਵੈਸੇ ਵੀ ਔਰਗੈਨਿਕ ਹੁੰਦੇ ਆ ਵਧੀਆ ਹੁੰਦੇ ਆ ਕੋਈ ਮਿਲਾਵਟ ਨਹੀਂ ਹੁੰਦੀ। ਓਰੀਜਨਲ ਹੁੰਦਾ ਸਾਰਾ ਕੁਛ।
ਹਾਂਜੀ ਹਾਂਜੀ ਬਹੁਤ ਵਧੀਆ ਹੁੰਦੇ
ਠੀਕ ਐ।
ਹਾਂਜੀ
ਹੋਰ ਦੱਸੋ?
ਹੋਰ ਜਿਵੇਂ ਕਿ ਹੂੰ ਆਪਾਂ ਸ਼ਿਮਲਾ ਮਿਰਚ ਕਈ ਵੈਸੇ ਕੱਟ ਬਣਾ ਲੈਂਦੇ ਉਹਨਾਂ ਨੂੰ ਵੀ ਭਰ ਕੇ ਮਸਾਲੇ ਨਾਲ ਬਣਾ ਸਕਦੇ ਆਂ। ਭਿੰਡੀ ਨੂੰ ਫਰਾਈ ਕਰਕੇ ਬਣਾ ਸਕਦੇ ਆ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਸਬਜ਼ੀਆਂ ਬਣ ਜਾਂਦੀਆਂ ਨੇ।
ਠੀਕ ਹੈ ਤਹਾਨੂੰ ਕੁ ਕੁਛ ਹਾਂਜੀ ਠੀਕ ਐ ਹਾਂਜੀ
ਹਮ ਸ਼ਿਮਲਾ ਮਿਰਚ ਵੀ ਭਰ ਕੇ ਬਣਾਉਣੀ ਬਹੁਤ ਆਸਾਨ ਆ ਜਿਵੇਂ ਕਿ ਆਪਾਂ ਘਰੇ ਏ ਪਰੌਂਠੇ ਨਹੀਂ ਬਣਾਉਂਦੇ ਕਈ ਵਾਰੀ। ਆਲੂ ਵਾਲੇ ਪਰੌਂਠੇ ਤਰ੍ਹਾਂ - ਤਰ੍ਹਾਂ ਦੇ ਬਣਾ ਲਈਦੇ। ਲੱਛਾ ਪਰੌਂਠਾ ਆ, ਆਲੂ ਵਾਲਾ ਪਰੌਂਠਾ ਆ।
ਹਾਂਜੀ ਪਿਆਜ਼ ਆਲੇ ਬੜੇ ਤਰ੍ਹਾਂ ਦੇ ਘਰੇ ਤਾਂ ਬਣਦੇ ਆ ਕਦੇ ਮੇਥੀ ਆਲੇ।
ਹਾਂਜੀ ਨਾਲ ਦਹੀਂ ਓਟਸ ਟੇਸਟ ਹੀ ਵੱਖਰਾ ਹੁੰਦਾ ਨਾਲ ਮੱਖਣ ਹੋਵੇ।
ਹਾਂਜੀ ਇਹ ਤਾਂ ਹੈ। ਖਾਣਾ ਇੰਡੀਅਨ ਦਾ ਇੰਡੀਆ ਦਾ ਖਾਣਾ ਤਾਂ ਵੈਸੇ ਹੀ ਵਾਲਾ ਵਧੀਆ ਹੁੰਦਾ ਹੈ।
ਹਾਂਜੀ
ਅਸੀਂ ਵੀ ਕਦੇ ਬਸ ਜਦੋਂ ਫਰੀ ਹੁੰਦੇ ਹਾਂ ਵੈਸੇ ਕਈ ਵਾਰ ਚਾਈਨੀਜ਼ ਵੀ ਜ਼ਿਆਦਾ ਬਣਾਉਂਦੇ ਆ ਨੂਡਲਸ ਬਣਾ ਲੈਂਦੇ ਆ। ਜਾਂ ਪਾਸਤਾ ਵਗੈਰਾ ਬਣਾ ਲਈਦਾ ਏ ਘਰੇ ਉਹ ਵੀ ਬੜੇ ਵਧੀਆ ਲੱਗਦੇ ਐ ਲੰਚ ਟਾਈਮ ਚ ਉਹ ਇਦਾਂ ਦਾ ਖਾਣਾ ਸਹੀ ਰਹਿੰਦਾ ਹੈ।
ਹਾਂਜੀ ਹਾਂਜੀ ਛੁੱਟੀ ਵਾਲੇ ਦਿਨ ਬੱਚੇ
ਹਾਂਜੀ ਇਹੀ ਕੁਛ ਮੰਗਦੇ ਆ ਹਾਂਜੀ ਇਹ ਤਾਂ ਹੈ ਅੱਜ ਕੱਲ ਪਾਸਤਾ ਮੈਗੀ ਜ਼ਿਆਦਾ ਚਲਦੀ ਆ ਇਹ ਜ਼ਿਆਦਾ ਮੰਗਦੇ ਆ।
ਹਾਂਜੀ ਨਿਊਡਲ ਹੋ ਗਏ ਪਾਸਤਾ ਹੋ ਗਿਆ ਮੈਗੀ ਹੋ ਗਈ। ਜਿਵੇਂ ਕੇ ਇੱਦਾਂ ਦੀ ਚੀਜ਼ ਵੱਧ ਬੱਚੇ ਪਸੰਦ ਮਿੱਠੇ ਨਾਲੋ ਜ਼ਿਆਦਾ ਨਮਕੀਨ ਪਸੰਦ
ਹਾਂਜੀ ਠੀਕ ਹੈ।
ਐ ਨੇ ਠੀਕ ਹੈ ਜੀ ਉਹ
ਓਕੇ ਜੀ
ਓਕੇ